ਸਸ ਸ੍ਰੀ ਕਾਲ ਜੀ, ਹੋਰ ਜੀ ਕੀ ਹਾਲ ਚਾਲ ਨੇ ਜੀ।
ਵੱਧੀਆ ਜੀ, ਠੀਕ ਓ।
ਹਾਂਜੀ-ਹਾਂਜੀ ਹੋਰ ਸੁਨਾਓ।
ਸਭ ਵਧੀਆ ਜੀ, ਹੋਰ ਪਰਿਵਾਰ ਚ ਸਭ ਠੀਕ-ਠਾਕ ਨੇ।
ਹਾਂਜੀ, ਸਭ। ਠੀਕ ਹੇਨੇ, ਹੋਰ ਕੀ ਕਰ ਰਹੇ ਹੋ ਤੁਸੀਂ।
ਬਸ ਜੀ ਦੁਪਹਿਰ ਦੇ ਖਾਣੇ ਦੀ ਤਿਆਰੀ ਕਰ ਰਹੇ ਹਾਂ ਜੀ।
ਅੱਛਾ, ਅੱਜ ਕੀ ਬਣਾ ਰਹੇ ਹੋ।
ਆਲੂ-ਗੋਭੀ ਜੀ।
ਅੱਛਾ ਹਂ, ਗੋਭੀ ਦਾ ਤੇ ਮੌਸਮ ਹੀ ਨਹੀਂ ਹੈ।
ਬਸ ਜੀ ਬੱਲ ਲਿਆ ਕੇ ਰੱਖੀ ਸੀ ਪਰਾਂਠਿਆਂ ਵਾਸਤੇ, ਬੱਚੇ ਲੇਟ ਉੱਠੇ ਨੇ ਹੁਣ ਨਾਸ਼ਤਾ ਦਾ ਟਾਈਮ ਨਹੀ ਰਿਹਾ, ਤੇ ਮੈਂ ਕਿਹਾ ਹੁਣ ਸਬਜ਼ੀ ਖਾਓ ਫੇਰ ਹ ਹਹ।
ਹਂ ਹਂ ਹਂ ਸਹੀ ਗੱਲ ਏ।
ਹਾਂ ਹੋਰ ਜੀ ਤੁਸੀਂ ਸੁਣਾਓ ਬੱਚੇ-ਬੱਚੇ ਠੀਕ ਨੇ।
ਹਾਂਜੀ-ਹਾਂਜੀ ਸਕੂਲ ਗਏ ਨੇ ਬੱਚੇ।
ਠੀਕ ਹੈ।
ਹਾਂਜੀ ਇੱਕ ਏਥ ਇਚ ਏ ਇੱਕ ਸਿਕਸ ਇਚ ਏ। ਦੋ ਕੁੜੀਆ ਬੇਟੀਆ ਨੇ ਮੇਰੀਆ ਹਾਂਜੀ।
ਠੀਕ ਹੈ ਜੀ।
ਹੋਰ ਜੀ ਬਸ ਥੋੜੇ ਵਿਹਲੇ ਸੀ ਤੇ ਥੋੜੇ ਪੇੜ-ਪੋਧੇ ਮੈਂ ਕਿਹਾ ਥੋੜੇ ਸਹੀ ਕਰ ਲੀਏ ਲਗਾਏ ਹੋਏ ਸੀ।
ਅੱਛਾ ਜੀ। ਅੱਛਾ ਤੁਹਾਨੂੰ ਗ ਗਾਰਡਨਿੰਗ ਦਾ ਸ਼ੌਂਕ ਹੈ।
ਤੈਨੂੰ ਵੀ ਬੜਾ ਸ਼ੌਂਕ ਏ ਬਸ ਉਹਨੂੰ ਵੇਖ-ਵੇਖ ਮੈਨੂੰ ਵੀ ਚੜ੍ਹ ਗਿਆ।
ਅੱਛਾ-ਅੱਛਾ ਵਧੀਆ ਲੱਗਦਾ ਜੀ ਹੁਣ ਨਾਲੇ ਇਹਨੂੰ ਪਤਾ ਕਿ ਹੈ ਬਰਸਾਤ ਦਾ ਮੌਸਮ ਹੈ ਨਾ ਮੈਂ ਆਪ ਲਾਏ ਨੇ ਦੋ ਤਿੰਨ ਪੌਦੇ ਤੇ ਬਰਸਾਤ ਦੇ ਮੌਸਮ ਚ ਜਲਦੀ ਹੋ ਜਾਂਦੇ ਨੇ।
ਨਹੀਂ ਸਹੀ ਗੱਲ ਏ ਲਗਾਉਣਾ ਵੀ ਚਾਹੀਦੀ ਦੇਖੋ ਅੱਛੇ ਵੀ ਹੁੰਦੇ ਨੇ। ਘਰ ਆਸੇ ਵਸੇ ਮੇਰੀ ਭੈਣ ਨੇ ਨਾ ਉਹਨੂੰ ਬੜਾ ਸ਼ੌਕ ਏ ਉਹਨੇ ਆਪਣੇ ਘਰ ਇੰਨੇ ਅੱਛਾ ਗਾਰਡਨ ਬਣਾਇਆ ਦਾ। ਬੜਾ ਹੀ ਅੱਛਾ ਬਣਾਇਆ ਦਾ ਹਾਂਜੀ। ਮੰਮੀ ਨੇ ਮੰਮੀ ਨੂੰ ਬੜਾ ਸ਼ੌਕ ਹੈ। ਉਹਨੇ ਨੇ ਫਲਾਵਰ ਲਗਾਏ ਨੇ ਗੇਂਦੇੇ ਦੇ, ਗੁਲਾਬ ਦੇ। ਹੋਰ ਉਹ ਲਗਾਏ ਕੇ ਕਹਿੰਦੇ ਨੇ, ਸੁਖ- ਸ਼ਾਂਤੀ ਦਾ ਘਰ ਦੀ।
ਹਾਂ- ਹਾਂ- ਹਾਂ -ਹਾਂ- ਹਾਂ ਮਨੀ ਪਲਾਂਟ ਨੂੰ ਕਹਿੰਦੇ ਨੇ ਮਨੀ ਪਲਾਂਟ ਕਰ। ਨਹੀਂ ਲਗਾਉਣਾ ਚਾਹੀਦਾ ਗੇਟ ਤੋਂ ਬਾਹਰ ਲਗਾਉਣਾ ਚਾਹੀਦਾ ਵੈਸੇ।
ਨਹੀ- ਨਹੀ, ਬਸ ਬਾਹਰ ਹੀ ਲਖਾਇਆ ਮੁਝੇ। ਉਹ ਉੱਪਰ ਰਹਿੰਦੀ ਨਾ ਉਹਨੇ ਥੋੜਾ ਬਾਹਰ ਬਾਹਰ ਰੱਖਿਆ ਤੇ ਬਾਰ ਹੀ ਹੋਇਆ ਵਾਸੇ।
ਅੱਛਾ- ਅੱਛਾ -ਅੱਛਾ।
ਹਾਂਜੀ। ਮੇਰੀ ਮੰਮੀ ਨੇ ਨੇ ਉਹਨਾਂ ਨੂੰ ਬੜਾ ਸ਼ੌਂਕ ਏ ਸਬਜ਼ੀਆਂ ਦਾ, ਉਹਨਾਂ ਨੇ ਸਬਜ਼ੀਆਂ ਦੇ ਲਗਾਏ ਨੇ ਬੈਗਣ ਉਹ ਲਗਾਏ ਦਾ ਅਮਰੂਦ ਦਾ ਵੀ ਲਗਾਏ ਦਾ ਪੇੜ ਬਾਰ ਬੜਾ ਸੋਹਣਾ। ਉਹਨਾ ਨੂੰ ਵੀ ਬੜਾ ਸ਼ੌਕ ਹਾਂਜੀ। ਉਹ ਲੋਕਾਂ ਦੇ ਵੇਖਦੇ‌‌ ਉਓਧਰੋਂ ਛੋਟੇ- ਛੋਟੇ ਬੂਟੇ ਲੈ ਆਦੇ ਨੇ, ਹਾਂਜੀ- ਹਾਂਜੀ। ਛੋਟੇ- ਛੋਟੇ ਬੂਟੇ ਲੈ ਜਾਂਦੇ ਨੇ, ਉਹ ਭਾਰ ਲਗਾਉਦੇ ਰਹਿੰਦੇ ਨੇ, ਬੜਾ ਸ਼ੌਕ ਉਹ ਨੂੰ ਤੇ।
ਅੱਛਾ ਜੀ।
ਹੁਣ ਵੀ ਚਾਹ ਦੇਖੋ, ਇਹ ਚੀਜ਼ ਤਾਂ ਅੱਛੀ ਵੀ ਹੈ, ਲ ਘਰ ਦੇ ਚ' ਲਗਾਓ ਤੇ ਵਧੀਆ। ਅੱਛਾ। ਸਾਰਿਆਂ ਨੂੰ ਲਗਣੀ ਚਾਹੀਦੀਆਂ।
ਬਿਲਕੁਲ-ਬਿਲਕੁਲ-ਬਿਲਕੁਲ, ਮੈਂ ਆਪ ਲਗਾਏ ਨੇ, ਬੜੇ ਪਿਆਰੇ ਪਿਆ ਦੋ ਡੈਕੋਰੇਸ਼ਨ ਵਾਲੇ ਲਗਾਏ ਨੇ ਇੱਕ ਸਨੇਕ ਪਲਾਂਟ ਲਵਾਇਆ, ਤੇ ਇੱਕ ਮੋਗਰਾ ਲਗਾਇਆ। ਸ਼ੋਪੀਸ ਵਾਲੇ ਲਗਾਏ, ਨੇ ਇੱਕ ਸੁਖ- ਸ਼ਾਂਤੀ ਮੈਂ ਵੀ ਲਗਾਇਆ।
ਖਸ਼ ਆਂਦੀ ਹਾਂ ਵੀ ਭੈਣ ਨੇ ਵੀ ਲਗਾਣਾ ਲਗਾਉਣਾ ਵੇ, ਮੈਂ ਜਾਣਾ ਮਾਰਕੀਟ ਲੈਣ। ਮੈਨੂੰ ਮਿਲੀਆਂ ਨਹੀਂ ਇਥ ਗਲੀ ਚ' ਆਏ ਸੀ।
ਹਾਂ। ਉਹ ਆਉਂਦਾ ਇੱਕ ਮਾਲੀ ਆਉਂਦੇ ਆ ਨਾ ਗਲੀ ਜਾ ਨਾ, ਉਹਨਾਂ ਕੋਲ ਲੈ ਲਿਆ ਕਰੋ ਬਲਕਿ
ਹਾਂ। ਨਹੀਂ ਆਵੇਗਾ ਨਾ ਮੈਂ ਲਾ ਆਾਂਗੀ ਉਹਨਾਂ ਕੋਲ।
ਹਾਂ।
ਹਾਂਜੀ। ਹੋਰ ਤੁਸੀਂ ਕੀ ਲਗਾਉਦੇ ਹੋ?
ਬਸ ਇੱਕ ਤੁਲਸੀ ਦਾ ਪੌਦਾ ਲਗਾਇਆ, ਮੇਰਾ ਸੁੱਕ ਕਿਆ ਸੀ। ਫੇਰ ਮੈਂ ਦੁਬਾਰਾ ਲਗਾਇਆ, ਤੇ ਕਹਿੰਦੇ ਦੇ ਲਗਾਏ ਨੇ ਦੋ ਪਿਧੇ ਦੇ।
ਅੱਛਾ।
ਤੇ ਇੱਕੋ ਲਗਾਇਆ ਸੀ, ਕੀ ਕਹਿੰਦੇ ਨੇ ਪੱਥਰ ਚੱਟ, ਕਹਿੰਦੇ ਨਾ ਪੱਥਰੀ ਵਾਸਤੇ।
ਹਾਂਜੀ- ਹਾਂਜੀ। ਉਹ ਪੱਥਰ ਦੀ ਐਸੇ ਬੜਾ
ਹਾਂ। ਉਹ ਪੱਥਰ ਚੱਟ ਦੇ ਪੌਦੇ ਲਗਾਏ ਸੀ, ਐਲੋਵਰਾ ਲਗਾਇਆ ਹੋਇਆ। ਰ ਇੱਕ ਮੈ ਚ ਜ ਸਾਡੇ ਉੱਪਰ ਉਹ ਸਿੰਘਕ ਪਿਆ ਸੀ, ਜਦੋਂ ਅਸੀਂ ਉਹਨੇ ਰਿਸ਼ ਦਾ ਕੰਮ ਕੀਤਾ ਨਾ ਘਰ ਚ' ਤੇ ਸਿੰਕ ਨਿਕਲਿਆ ਸੀ, ਇੱਕ ਕਿਚਨ ਦਾ ਉਹ ਸਿੰਕ ਚ' ਮਿੱਟੀ ਪਾ ਕੇ ਤੇ ਦੇ ਵਿੱਚ ਮੈਂ ਪੁਦੀਨਾ ਲਗਾਇਆ ਹੋਇਆ। ਪਰ ਬੜਾ ਅੱਛਾ ਲੱਗਦਾ ਹੈ, ਨਾਲੇ ਕਰਦੀ ਤਾਜ਼ੀ ਚੀਜ ਦੇਖੋ।
ਦੇਖੋ ਅੱਛਾ ਰਹਿੰਦਾ ਬੰਦਾ ਜਿਸ ਟਾਈਮ ਮਰਜ਼ੀ ਤੋੜਾ, ਤਾਜ਼ਾ ਤੋੜ ਲੋੋ, ਨਾਲ ਦੇ ਨਾਲ। ਲਗਾਉਣੇ ਚਾਹੀਦੇ, ਹਾਂਜੀ, ਸਹੀ ਗੱਲ ਏ।
ਹਾਂ। ਕੜੀ ਪੱਤਾ ਵੀ ਲੱ
ਕਰਨੀ ਚਾਹੀਦੀ ਹੈ, ਘੜੀ ਪੱਤਾ ਵੀ ਬੜਾ ਅੱਛਾ ਹੁੰਦਾ ਹੈ, ਸਭ
ਹਾਂਜੀ-ਹਾਂਜੀ, ਬਿਲਕੁਲ ਨਹੀਂ ਮੈਂ ਬਲਕਿ ਤੋੜ ਕੇ ਰੱਖ ਛਸੀ ਸੁਕਾਏ ਸੀ, ਪੱਤੇ ਤੇ ਉਹ ਤੇਲ ਵੀ ਬਣਾਇਆ ਸੀ ਅਸੀਂ ਉਹ ਉਹਦਾ ਨਾ ਸਿਰ ਚ' ਲਗਾਉਣਾ, ਅੱਜ-ਕੱਲ੍ਹ ਤਾਂ ਖਾਂਦਾ ਨ ਆਯੁਰਵੈਦਿਕ ਹਰਬਲ ਤੇਲ ਘਰ ਬਣ,
ਹਾਂ ਘਰੇਲੂ ਨੁਸਖੇ ਤਾਂ ਬੜੇ ਅੱਛੇ ਨੇ, ਪਹਿਲੇ ਟਾਈਮ ਦੇ ਲਾਦੇ ਸੀ ਸਭ। ਅੱਜ-ਕੱਲ੍ਹ ਤੇ ਇੱਕ ਤੇ ਇੱਕ ਸ਼ੈਂਪੂ ਆ ਗਏ ਨੇ ਦੇਖੋ।
ਨਾ- ਨਾ ਉਹਨਾਂ ਚ' ਤੇ ਕੈਮੀਕਲ ਨੇ ਨਾ ਦੇਖੋ, ਆਪਾਂ ਘਰ ਬਣਾਇਆ ਸੀ ਤੇਲ। ਤੇਲ ਨਾਲ ਹੀ ਫ਼ਰਕ ਪਿਆ ਦੇਖੋ, ਸ਼ੈਂਪੂ ਤੇ ਮੈਂ ਹੇ ਬਣਾਇਆ ਨੀ, ਤੇਲ ਬਣਾਇਆ ਉਹਦੇ ਨਾਲ। ਕਾਫੀ ਫਰਕ ਹੈ ਬਾਲਾਂ ਦਾ, ਉਹਨੂੰ ਝੜਨੇ ਘੱਟ ਹੋ। ਹਾਂਜੀ-ਹਾਂਜੀ ਸ਼ੈਂਪੂ ਵੀ ਬਣਦਾ, ਸ਼ੈਂਪੂ ਵਾਸਤੇ ਸਮਾਨ ਥੋੜਾ ਅਲੱਗ ਚੀਜ਼ਾਂ ਲੱਗਦੀਆਂ, ਨੇ ਉਹ ਬਜ਼ਾਰੋਂ ਹੀ ਆਉਂਦੀਆਂ ਨੇ, ਤੇ ਘਰੋਂ ਹੀ ਜਿਤਰ ਮੇਥਰੇ ਹੋ ਗਏ। ਤੇ, ਇੱਕ ਕੜੀ ਪੱਤਾ ਹੋ ਗਿਆ, ਇੱਕ ਕਲੋਂਜੀ ਹੋ ਗਈ, ਪਿਆਜ ਪਾ ਲਿਆ। ਐਲੋਵੇਰਾ ਪਾ ਲਿਆ, ਐ ਚੀਜ਼ਾਂ ਪਾ ਕੇ ਨਾ ਦੋ-ਚਾਰ ਆਪਣੇ ਘਰ ਦੀਆਂ ਹੀ, ਉਹ ਬਣਾ ਕੇ ਰੱਖਿਆ ਸੀ।
ਐ ਤੇ ਬੋਤ ਅੱਛੀ ਗੱਲ ਏ, ਘਰ ਦਾ ਤੇ ਵੇਖੋ ਬੜਾ ਅੱਛਾ ਹੁੰਦਾ ਵੇ ਇਹਨਾਂ ਕਹਿੰਦੇ ਵਾਲ ਵੀ ਨੀ ਬਈ, ਓ ਹੁੰਦੇ ਝੜ੍ਹਦੇ ਵੀ ਨੀ,
ਬਿਲਕੁਲ, ਅੱਜ ਕੱਲ੍ਹ ਨਾ ਪਾਣੀ ਚ ਵੀ, ਮਤਲਬ ਦੇਖੋ, ਦਵਾਈਆਂ-ਦਵੁਈਆਂ ਪਾ ਕੇ ਸਾਫ਼ ਕਰਦੇ ਨੇ, ਤੇ ਪਾਣੀ ਚ ਵੀ ਯਜੀ ਏ, ਉਹਨਾਂ ਨਾ ਵਾਲ ਝੜਦੇ ਬੜੇ ਨੇ, ਪਰ ਹੁਣ ਐ ਈ ਕੀ, ਕਾਫੀ ਫਰਕ ਏ, ਉਹਦੇ ਨਾਲ ਨਾ,
ਅੱਛਾ।
ਹਾਂਜੀ।
ਸਹੀ ਗੱਲ ਐ, ਅਛੀ ਗੱਲ ਏ ਘਰ ਤਾਂ ਦੇਖੋ ਘਰੇਲੂ ਨੁਖਸੇ ਤੇ ਬੋਤ ਅੱਛੇ ਹੁੰਦੇ ਨੇ ਅੱਜ ਕੱਲ੍ਹ ਦੀ ਜਨਰੇਸ਼ਨ ਕਰਦੀ ਕੋਈ ਨੀ।
ਨਾ ਨਾ ਅੱਜ ਕੱਲ ਦੀ ਜਨਰੇਸਨ ਕਿਥੇ ਕਰਦੀ ਏ ਏਨਾ ਕੁਛ। ਅੱਜ ਕੱਲ ਤੇ ਜੀ ਤਿੰਨ ਚੀਜ਼ਾਂ ਨੇ ਬਾਜ਼ਾਰੋਂ ਲਿਆਓ ਤੇ ਕੰਮ ਕਰੋ ਹ ਹ
ਕਹਿੰਦੇ ਨੇ ਬਈ ਝਟ ਪੱਟ ਕੰਮ ਹੋ ਜੇ ਬਸ ਪੰਜ ਮਿੰਟ ਮਿਹਨਤ ਨੀ ਕਰਨੀ ਪਏ। ਮਿਹਨਤ ਕਰਕੇ ਰਾਜੀ ਨੀ ਜੀ ਹੋਰ ਇਹਨਾਂ ਚ ਲੱਗਦੀ ਏ ਮਿਹਨਤ ਹਾਂ ਬੱਚਿਆਂ ਤੇ ਖੁਸ਼ਬੂ ਚਾਹੀਦੀ ਹੈ ਸਹੀ ਗੱਲ ਏ ਚਾਗੋ ਨੇ ਚਾਹੀਦੀ ਖੁਸ਼ਬੂ ਚਾਹੀਦੀ ਇਹ ਵਾਲੀ
ਘਰ ਦਾ ਤੇਲ ਲਾ ਕੇ ਖੁਸ਼ ਨੀ ਏ ਬੱਚੇ ਰਾਜ਼ੀ ਨਹੀਂ ਹੁੰਦੇ ਘਰ ਦਾ ਤੇਲ ਲਾ ਕੇ ਬਜਾਰੋ, ਉਹਨਾਂ ਨੂੰ ਕਹਿ ਦੋ ਖੁਸ਼ਬੂ ਆਲੇ ਤੇਲ ਲਿਆਦੋ, ਤ ਮਿੰਟ
ਉਹਦੇ, ਹੋਰ ਮਹਿੰਗੇ-ਮਹਿੰਗੇ ਸਹੀ ਗੱਲ ਨੇ ਬੱਚੇ ਲਾਣ ਨੂੰ ਤਿਆਰ ਨੇ, ਪਰ, ਉਹਨਾਂ ਨਾ ਵਾਲ ਸਾਰੇ ਦੇ ਕੋ ਡਰਾਏ ਹੋ ਜਾਂਦੇ ਨੇ, ਝੜ ਵੀ ਬੜੇ ਨੇ ਅੱਜ-ਕੱਲ ਬੱਚਿਆਂ ਦੇ ਦੇਖੋ ਕਿੰਨੇ-ਕਿੰਨੇ ਵਾਰ ਲੈ ਰਹੇ ਨੇ।
ਬਹੁਤ ਜਾਦਾ ਅੱਜ-ਕੱਲ ਜਿੰਨਾ ਚਿੱਟੇ ਜਲਦੀ, ਜਾ ਕਿੰਨੇ ਵਾਲ ਹੋ ਰਹੇ ਨੇ ਹਾ
ਦੋਨੋ ਉਹਨਾਂ ਦੇ ਵੀ ਇੰਨੇ ਸੋਹਣੇ ਵਾਲ ਨੇ, ਲੰਬੇ-ਲੰਬੇ ਹੋਣ ਦਿਨ ਪਰ ਦਿਨ ਝੜੀ ਜਾ ਰੇ ਚੜੀ ਜਾ ਰੇ ਮੈਂ ਵੀ, ਤੁਸੀਂ ਦੱਸਿਆ ਨਾ, ਮੈਂ ਵੀ ਦੇਖਾਂਗੀ ਇੱਕ ਵਾਰੀ ਬਨਾ ਕੇ ਹਾਂ। ਔਰ ਇਹ ਕਹਿੰਦੇ ਨਾ, ਉਹਦੀ ਜਿਹੜੀ ਉਹ ਹੁੰਦੀ ਨਾ, ਨਿੰਮ ਦੀ ਜਿਹੜੀ, ਲੱਕੜ ਦੀ ਕੋਮ ਬਣਦੀ ਏ।
ਹਾਂ ਵੁਡਨ ਕਮ, ਵੁਡਨ ਕੌਮ, ਨਾ ਉਹਦਾ ਇੰਨਾ ਸੁਣਿਆ ਨੀ ਵੈਸੇ ਦੇਖੋ, ਇੰਨਾ ਅਸਰ ਨੀ ਕਰਦੀਆਂ।
ਹਾਂ।
ਇੰਨਾ ਖਾਸ ਅਸਰ ਨੀ ਕਰਦੀਆਂ, ਬਾਕੀ ਇਹ ਜਾ ਐ ਕੀ ਐ ਬਹੁਤ, ਵਧੀਆ ਐ ਤੇਲ-ਤੇਲ ਤੇ ਦੇਖੋ ਤੇਲ ਨਾ ਮਸਾਜ ਹੋਏਗੀ, ਫਿਰ ਤੇ ਤੇ ਸਹੀ ਰੈਂਦਾ ਐ।
ਹਾਂਜੀ-ਹਾਂਜੀ ਸਹੀ ਗੱਲ ਏ। ਨਹੀਂ ਕੋਈ ਨੀ ਮੈਂ ਵੀ ਬਣਾਵਾਂਗੀ, ਬੇਟੀਆਂ ਤੇ ਓਨਾ ਦੇ ਬੜੇ ਵਾਲ ਝੜਦੇ ਨੇ।
ਮੀ ਤੇ ਐਂਟੀਬਾਇਓਟਿਕ ਹੁੰਦਾ ਥੋੜਾ ਜਿਆ ਨਿੰਮ ਦੇ ਪੱਤੇ ਪਾ ਲੈਣਾ। ਨਿੰਮ ਦੇ ਪੱਤੇ- ਪੱਤੇ ਪਾ ਲਓ। ਐ ਕੜੀ ਪੱਤਾ ਪਾ ਲੋ। ਪਿਆਜ ਔਰ- ਆਪਣਾ ਮੇਥਰੇ, ਕਲੋਂਜੀ
ਪਰਲੇ ਪਰ ਹੁਣ ਅਗਰ ਦੇਖੋ ਕੰਟਰੋਲ ਕਰਾਂਗੇ ਤਾਂ ਸਹੀ ਹੋ ਜਾਂ ਗੇ ਕਦੀ ਤੇ ਅੱਗੋਂ ਜਾ ਕੇ ਇਹਨਾਂ ਨੂੰ ਦਿੱਕਤ ਆਏਗੀ ਬ
ਸਰਦੀਆਂ ਚ ਡੈਂਡ ਡਰਫ ਬੜਾ ਹੁੰਦਾ ਐ ਇਹਦੇ ਨਾਲ ਡੈਂਡਰਫ ਨਹੀਂ ਹੁੰਦਾ ਇਹ ਵਾਲੇ ਤੇਲ ਨਾਲ ਨਾ ਇਹ ਤੇਲ ਜ਼ਰੂਰ ਬਣਵਾਓ ਤੁਸੀਂ ਵੀ ਹ ਹ
ਕੋਈ ਨੀ ਬਣਾਵਾਂ ਗੇ
ਸਭ ਠੀਕ ਠਾਕ ਪਰਿਵਾਰ ਚ ਠੀਕ ਹੈ ਠੀਕ ਹੈ ਤੁਸੀਂ ਵੀ ਅਪ ਆਪਣਾ ਅਮਰੂਦ ਵਗੈਰਾ ਲਗਾਇਆ ਜਾਂ ਨਹੀਂ
ਨਹੀਂ ਅਮਰੂਦ ਨਈ ਲਗਾਏ ਗੇ ਮੇਰੇ ਥੋੜੇ ਵੈਸੇ ਘਰ ਚ ਜਗ੍ਹਾ ਕੋਈ ਨੀ ਸ਼ੌਂਕ ਤੇ ਬੜਾ ਵੇ।
ਅੱਛਾ ਅੱਛਾ ਅੱਛਾ ਅੱਛਾ ਹ ਹ
ਸੌ ਕੇ ਸਾਹਮਨੇ ਵੀ ਫਰੈਂਡ ਦੇ ਹੈਗੇ ਤੇ ੳਹ ਤੋੜ ਤੋੜ ਕੇ ਖਾ ਲਈ ਤੋੜਨ ਦਾ ਬੜਾ ਸ਼ੌਕ ਹ ਹ ਆਪਣੇ ਜਗ੍ਹਾ ਨੀ ਹੈ ਨਾ ਲਉਣ ਦੀ ਬਸ ਥੋੜਾ ਪੱਕਾ ਜਾਈਏ ਮਕਾਨ ਸੌ਼ਕ ਬੜਾ ਵੇ ਪਰ ਥੋੜ੍ਹੀ ਜਗਾ ਦੀ ਦਿੱਕਤ ਏ ਪਰ ਅਜੇ ਤੇ ਜਗਾ ਚਾਹੀਦੀ ਏ ਹਾਂ ਜੀ ਬਹੁਤ ਜਗ੍ਹਾ ਚਾਹੀਦੀਆਂ ਅੱਛੀ ਜਗ੍ਹਾ ਨਾ ਫੇਰ ਬੰਦਾ ਏਕ ਤੋ ਏਕ ਫਲਾਵਰਸ ਲਗਾਂਦਾ ਹੈ। ਤੇ ਗੁਲਦਸਤੇ ਗਮਲੇ ਲਿਆ ਲਿਆ ਕੇ
ਪਤਾ ਕੀ ਗਮਲਿਆਂ ਦਾ ਤੇ ਇ ਹੀ ਹੈ ਨਾ ਕਿ ਅਸੀਂ ਆਪਣਾ ਕੋਰਨਰ ਸਜਾ ਲਾਂਗੇ ਕੁਛ ਕਰ ਲਾਂਗੇ ਗਮਲਿਆਂ ਦਾ ਏ ਆ ਜੇੜੇ ਅਮਰੂਦ ਫਰੂਟ ਵਾਲੇ ਪੇਡ ਪੇੜ ਹੁੰਦੇ ਨੇ ਇਹਨਾਂ ਨੂੰ ਖੁੱਲੀ ਜਗ੍ਹਾ ਚਾਹੀਦੀ ਐ
ਖੁੱਲੀ ਜਗ੍ਹਾ ਚਾਹੀਦੀ ਹੈ ਵਿਹੜਾ ਚਾਹੀਦਾ ਖੁਲਾ ਔ ਵਿਹੜੇ ਪਹਿਲੇ ਜਮਾਨੇ ਚ ਹੁੰਦੇ ਸੀ। ਅੱਜ-ਕੱਲ ਤਾਂ ਵਿਹੜੇ ਵੀ ਨੀ ਆ।
ਅੱਜ ਕੱਲ੍ਹ ਛੱਡਦੇ ਈ ਨੀ ਵਿਹੜੇ, ਅੱਜ ਕੱਲ ਤਾਂ ਕਹਿੰਦੇ ਨੇ ਧੁੱਪ ਆਂਦੀ ਏ, ਛਾਂ ਚਾਈਦੀ ਏ। ਨਾਲੇ ਪਤਾ ਕੀ ਪਹਿਲਾਂ ਤੇ ਪੇੜਾ ਥਲੇ ਪੈਂਦੇ ਸੀ। ਪਹਿਲੇ ਪੇੜ ਥੱਲੇ ਬਹਿੰਦੇ ਸੀ। ਹੁਣ ਬੈਂਦੇ ਨੇ ਏਸੀਆਂ ਚ
ਦੇਖੋ।
ਬਿਲਕੁਲ-ਬਿਲਕੁਲ ਅੱਜ-ਕੱਲ ਫਿਰ ਬਹਿੰਦਾ ਵੀ ਨੀ ਨਾ ਕੋਈ, ਬਾਹਰ ਬਹਿੰਦਾ ਵੀ ਨੀ ਕੋਈ।
ਕੁਛ, ਗਰਮੀ ਵੀ ਬੜੀ ਐ।
ਗਰਮੀ ਬੋਤ ਏ।
ਕੀ ਕਰਨ ਬੰਦੇ ਵੀ ਬਸ ੳਂਜੇ ਈ ਨੇ। ਜੋੇ ਉਹ ਚੀਜ਼ ਦੀਆਂ ਆਤਾਂ ਪਾ ਲੋੋ ਫੇਰ ਉਹ ਹੀ ਪੈ ਜਾਂਦਾ ਪਹਿਲੇ ਜਮਾਨੇ ਤੇ ਉਹਨਾਂ ਨੇ ਉਹ ਏ ਸੀ ਚ ਬਹਿ ਨੀ ਸਕਦੇ ਹਾਂਜੀ ਸਾਡੇ ਚ ਬੰਦਾ ਬਹਿ ਹੀ ਨੀ ਸਕਦਾ ਸਹੀ ਗੱਲ ਏ ਟਾਈਮ ਨਾਲ ਦੇਖੋ ਸਭ ਬਦਲ ਗਿਆ ਵੀ
ਬਸ ਆਹੀ ਤਾਂ ਦਿੱਕਤ ਐ
ਹਾਂਜੀ
ਬਾਹਰ ਬੈਠੋ ਤੇ ਉਹੀ ਹੁੰਦਾ ਐ ਥੋੜਾ ਚਾਰ ਗੱਲਾਂ ਕੀਤੀਆਂ ਕੋਈ ਬੈਠਾ ਕੋਈ ਮੂੰਹ ਮੱਥੇ ਲੱਗਿਆ ਕਿਸੇ ਨਾਲ ਗੱਲਬਾਤ ਹੋਈ ਐ ਅੱਜ ਕੱਲ ਨ ਕੋਈ ਕਿਸੇ ਦੇ ਦੁੱਖ ਤਕਲੀਫ਼ ਹੈ ਬਿਲਕੁਲ ਬਿਲਕੁਲ ਅੱਜ ਕੱਲ ਪਤਾ ਨੀ ਚੱਲਦਾ
ਬਿਲਕੁਲ ਸਹੀ ਗੱਲ ਪਹਿਲੇ ਬੱਚੇ ਵੀ ਦੇਖੋ ਪੰਜ ਪੰਜ ਛੇ ਛੇ ਘਰਾਂ ਚ ਟੱਪ ਟੱਪ ਕੇ ਖੇਲ ਲੈਂਦੇ ਸੀ
ਬਿਲਕੁਲ ਬਿਲਕੁਲ ਅੱਜ ਕੱਲ ਦੇ ਆਪਣੇ ਘਰ ਚ ਨਹੀਂ ਖੇਲਦੇ ਬੱਚੇ ਹੀ ਹੀ ਅਰੇ ਅੱਜ ਕੱਲ ਤਾਂ ਕਹਿੰਦੇ ਬੱਚੇ ਅਪਣੇ ਘਰ ਨੀ ਖੇਲਦੇ
ਬਿਲਕੁਲ ਸੇਫ ਹੀ ਨਹੀਂ ਐ ਦੇਖੋ ਬੱਚਾ ਕਿੱਥੇ ਵੀ ਸੇਫ ਈ ਨੀ ਐ
ਹਾਂ ਇਹ ਵੀ ਹੈ ਕੁਛ ਸੇਫਟੀ ਨਹੀਂ ਹੈ ਬੱਚਿਆਂ ਦੀ ਕੁਛ ਮਾਹੌਲ ਨੀ ਹੈ ਅੱਜ ਕੱਲ
ਕੋਈ ਮਾਂ ਪਿਓ ਆਜੇ ਇੱਕ-ਇੱਕ, ਦੋ-ਦੋ ਕਦੋਂ ਡਰੇ ਹੁੰਦੇ ਨੇ ਆਪਣਾ।
ਬਿਲਕੁਲ ਹਾਂ। ਨਹੀਂ, ਦੇਖੋ ਜੋ ਵੀ ਐ ਬੱਚਾ ਆਪਣੇ ਕਰਤੇ ਜਤਨਾ ਮਰਜ਼ੀ ਸੇਫ ਐ। ਸਭ ਕੁਛ ਹੈ, ਬਾਰ ਨੀ ਐ ਹਾਂ। ਬਾਰ ਕਿਸੇ ਨਾ ਕਿਸੇ ਤੇ ਵਿਸ਼ਵਾਸ, ਵੀ ਨੀ ਐ ਦੇਖੋ।
ਬਸ, ਆਈ ਤੇ ਗੱਲ ਏ ਨਾ ਅੱਜ-ਕੱਲ ਵਿਸ਼ਵਾਸ
ਹਾਂ, ਦੋ ਮਿੰਨਟ ਹੈ ਔਰ ਸੁਣਾਓ, ਸਭ ਠੀਕ ਨੇ ਜੀ। ਹੈਲੋ ਹੈਲੋ ਹੈਲੋ